ਹੈਲੋ?
ਹੈਲੋ?
ਹਾਂਜੀ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ?
ਚੱਲ ਹਾਂਜੀ। ਠੀਕ ਆ ਜੀ।
ਵਧੀਆ ਜੀ। ਮੇਰੇ ਕੋਲ ਹੈਗਾ ਉਪੋ ਦਾ ਜੀ।
ਅੱਛਾ! ਮੇਰੇ ਕੋਲ ਐਮ ਆਈ ਦਾ ਜੀ।
ਅੱਛਾ। ਬੱਚੇ ਯੂਜ ਕਰਦੇ ਨੇ।
ਹਾਂਜੀ।
ਬੱਚੇ ਦੇਖਦੇ ਨੇ ਫੋਨ ਨੂੰ ਕਿ ਨਹੀਂ?
ਤੇ ਹਾਂਜੀ ਦੇਖਦਾ ਮੇਰਾ ਛੋਟਾ ਹੀ ਆ ਹਲੇ ਉਹ ਵੀ ਬਹੁਤ ਦੇਖਦਾ। ਘੱਟ ਦੇਨੇ ਵੈਸੇ ਮੈਂ ਤਾਂ ਮੇਰੀ ਕੋਸ਼ਿਸ਼ ਇਹੀ ਹੈ ਕਿ ਘੱਟ ਦਵਾਂ ਇਹਨੂੰ।
ਹਾਂਜੀ ਹਾਂਜੀ ਕੋਸ਼ਿਸ਼ ਤਾਂਹੀ ਹੋਣੀ ਚਾਹੀਦੀ ਹੈ ਕਿ ਬੱਚੇ ਫੋਣ ਘੱਟ ਤੋਂ ਘੱਟ ਦੇਖਣ।
ਫੋਨ ਜੀ ਬਹੁਤ ਚੱਲਦੇ ਆ ਪਤਾ ਨੀ ਕੀ ਕੀ ਫੋਨਾਂ ਚ ਆ ਗਿਆ ਹੁਣ। ਤਾਂ ਮੈਨੂੰ ਹਲੇੇ ਇੰਨਾ ਫੋਨ ਨੀ ਚਲਾਣਾ ਆਉਂਦਾ ਜੀ ਹਾਂਜੀ। ਹਾਂ।
ਬੱਚਿਆਂ ਨੂੰ ਜ਼ਿਆਦਾ ਇਸਤਰੀ ਇਸ ਚੀਜ਼ ਤਾਂ ਜ਼ਿਆਦਾ ਪਤਾ ਏ।
ਕਈ ਤਾਂ ਕਿੱਥੇ ਚਲੇ ਜੋ ਸਹੀ ਕਿਸੀ ਰੈਸਟੋਰੈਂਟ ਚ ਬੱਚਿਆਂ ਨੂੰ ਐ ਇਨੀਆਂ ਇਨੀਆਂ ਐਨਕਾਂ ਲੱਗੀਆਂ ਹੋਈਆਂ ਉਹ ਫੋਨ ਲੈ ਕੇ ਬੈਠ ਇਕੱਠੇ ਹੀ ਹੁੰਦੇ ਉੱਥੇ ਮਾਂ ਪਿਓ ਦੇ ਨਾਲ ਹਾਂਜੀ ਬਹੁਤ ਅਸਰ ਪੈਂਦਾ ਬੱਚਿਆਂ ਦੇ ਦਿਮਾਗ ਤੇ ਇਸ ਚੀਜ਼ ਦਾ ਬਹੁਤ ਅੱਜ ਕੱਲ੍ਹ ਅਸਰ ਪੈਣ ਲੱਗ ਗਿਆ ਉਹ ਜਿਹੜਾ ਅੱਜ ਕੱਲ੍ਹ ਇੰਨੀ ਤਾਂ ਆਦੀ ਈ ਇੰਸਟਾ ਤੇ ਬੱਚੇ ਆਪਣੇ ਆਪ ਨੂੰ ਮਾਰਦੇ ਰਹਿੰਦੇ ਆ ਛੋਟੇ ਜਿਹੜੇ ਬੱਚੇ ਬੱਚੇ ਹੁੰਦੇ ਆ ਉਹ ਕਿਉਂ ਕਰਦੇ ਆ ਉਹ ਕਿਉਂਕਿ ਸਾਰਾ ਸਾਰਾ ਦਿਨ ਫੋਨ ਦੇਖਦੇ ਰਹਿੰਦੇ। ਉਹੀ ਉਹਨਾਂ ਦੇ ਅਸਰ ਹੁੰਦਾ ਦਿਮਾਗ ਤੇ।
ਹਮ ਐਵੇਂ ਫੋਨ ਦੇ ਨੁਕਸਾਨ ਨੁਕਸਾਨ ਵੀ ਨੇ ਫੈਇਦੇ ਵੀ ਨੇ।
ਹਾਂਜੀ ਫਾਇਦੇ ਵੀ
ਹਨਾ ਜੇ ਆਪਾਂ ਫਾਇਦਾ ਵੱਲ ਜਾਈਏ ਹਮ ਫਾਇਦਾ ਵਲ ਜਾਈਏ ਤੇ ਇਹਦੇ ਫਾਇਦੇ ਵੀ ਬਹੁਤ
ਫਾਇਦੇ ਬਹੁਤ ਆ ਜੀ ਹਾਂਜੀ ਹਾਂ ਨਹੀਂ ਨਹੀਂ ਇੰਟਰਨੈਟ ਤੋਂ ਸਾਰਾ ਕੁੱਛ ਪਤਾ ਚੱਲਦਾ ਹੈ ਇੱਕ ਇੱਕ ਚੀਜ਼ ਕਿਸੇ ਜਗ੍ਹਾ ਤੇ ਤੁਸੀਂ ਪਹੁੰਚਣਾ ਤੁਸੀਂ ਉੱਥੇ ਵੀ ਪਹੁੰਚ ਸਕਦੇ ਹੋ ਲੋਕੇਸ਼ਨ ਲਾ ਕੇ ਜਿਹੜੀ ਚੀਜ਼ ਤੁਹਾਨੂੰ ਆਪ ਨੂੰ ਨੀ ਪਤਾ ਉਹ ਕਿੱਥੇ ਜੇ ਮਰਜ਼ੀ ਹੋਵੇ ਤੁ ਲੋਕੇਸ਼ਨ ਉਹਦਾ ਮੈਪ ਲੈ ਹੀ ਜਾਏਗਾ ਜੀ ਬਸ ਇਹ ਤਾਂ ਆਪਣੀ ਹਾਂਜੀ ਹਾਂਜੀ ਨਹੀਂ ਇਹ ਤਾਂ ਆਪਣਾ ਹੋਣਾ ਚਾਹੀਦਾ ਬੱਚਿਆਂ ਨੂੰ ਜਿਹੜਾ ਕਿ ਥੋੜਾ ਲਿਮਿਟ ਨਾਲ ਦਵੇ ਬੰਦਾ।
ਹਾਂ ਹੁਣ ਜਿਹੜੇ ਬੱਚੇ ਪੜ੍ਹਨ ਨੀ ਲੱਗੇ ਹਜੇ ਜਿਹੜੇ ਛੋਟੇ ਨੇ ਬੱਚੇ ਤਿੰਨ ਤਿੰਨ ਚਾਰ ਚਾਰ ਸਾਲ ਦੇ ਬੱਚੇ ਦੇ ਪੂਲਾਂ ਚ ਨਹੀਂ ਲੱਗੇ ਹੁੰਦੇ ਨਾ
ਹਾਂਜੀ ਹਾਂਜੀ।
ਉਹਨਾਂ ਨੂੰ ਜਿਵੇਂ ਹੁਣ ਆ ਵੀ ਫੋਨ ਤੇ ਯਾ ਟੀ ਵੀ ਤੇ ਲਾ ਕੇ ਫੋਨ ਤੇ ਵੈਸ ਤਾਂ ਬਾਹਡਾ ਲਾ ਕੇ ਦਿੰਦੇ ਆ ਹਨਾ? ਵੀ ਉਹਨਾਂ ਨੂੰ ਪੋਇਮਾ ਲਾ ਦਿੰਦੇ ਹੈਗੇ ਆ ਬੱਚੇ ਨੂੰ ਵੀ ਬੱਚਾ ਖੇਡ ਲੱਗਾ ਰਹੂਗਾ। ਹਨਾ ਪਰ ਮੈਨੂੰ ਲੱਗਦਾ ਹੈਗਾ ਵੀ ਉਹਨੂੰ ਪੋਇਮ ਦੀ ਥਾਂ ਤੇ ਆਪਾਂ ਕੋਈ ਪੜ੍ਹਨ ਵਾਲੀ ਕੋਈ ਚੀਜ਼ ਲਾ ਜ ਏ ਬੀ ਸੀ ਜਾਂ ਕੁਛ ਵੀ ਹਨਾ ਬੱਚਾ ਸਕੂਲ ਤੋਂ ਪਹਿਲਾਂ ਹੀ ਸਿੱਖ ਜਾਂਦਾ ਹੈਗਾ।
ਨਹੀਂ, ਸਈ ਗੱਲ ਐ। ਉਹ ਤਾਂ ਹੈ ਇਹਦੇ ਚ ਇਹ ਫਾਇਦਾ ਤਾਂ ਹੈਗਾ ਹੀ ਏ। ਫਾਇਦੇ ਵੀ ਬਹੁਤ ਫੋਨਾਂ ਦੇ ਹਾਂਜੀ, ਕੋਈ ਵੀ ਕਿਸੇ ਨਾਲ ਕੋਈ ਹਾਂਜੀ ਹਾਂ, ਕਿੰਨੀ ਮਰਜ਼ੀ ਦੂਰ ਬੰਦਾ ਬੈਠਾ ਅੱਜ-ਕੱਲ ਦੇਖੋ, ਪੈਲੇ ਟਾਈਮ ਚ ਕੋਈ ਇੱਕ ਦੂਜੇ ਨੂੰ ਮਿਲਣ ਨੂੰ, ਗੱਲ ਕਰਨ ਨੂੰ ਵੀ ਤਰਸਦਾ ਸੀ ਹੁਣ ਫੋਨਾਂ ਤੇ ਸਾਰੇ ਜਿੰਨੀ ਮਰਜ਼ੀ ਗੱਲਾਂ ਕਰਨ ਆਪ ਆਪਣਾ ਹਾਲ ਚਾਲ ਪੁੱਛਦੇ ਲੋਗ, ਹਾਂਜੀ ਟੱਚ ਚ ਰੇਨਦੇ ਆ ਆਪਸ ਚ ਹਾਂਜੀ, ਜੁੜੇ ਰਹਿੰਦੇ ਇੱਕ ਦੂਜੇ ਨਾਲ
ਹਾਊਸ ਵਾਈਫ ਯਾ ਵੈਸੇ ਈ ਸਟੂਡੈਂਟ ਹੁੰਦੇ ਆ।
ਹਾਂਜੀ ਹਾਂਜੀ ਓਨਲਾਈਨ ਕੰਮ ਆਹ ਪਿੱਛੇ ਜਿਹੜਾ ਚੱਲਿਆ ਸੀਗਾ ਤੇ ਕੋਈ ਵੀ ਛੁੱਟੀ ਹੋ ਜਾਵੇ, ਕੋਈ ਸਕੂਲ ਬੰਦ ਹੋ ਜਾਣ ਤੇ ਸਾਰਾ ਕੰਮ ਜ ਨਲਾਈਨ ਹੁੰਦਾ।
ਹਾਂ ਹੁੰਦਾ ਹੈ ਬੱਚਿਆਂ ਨੂੰ ਫਾਇਦਾ ਵੀ ਹੈ ਇਸ ਚੀਜ਼ ਦਊ ਆਪਣੇ ਤੇ ਆਉਣਾ ਆਪਾਂ ਫਾਇਦਾ ਲੈਣਾ ਹੈ ਆਪਾਂ ਨੁਕਸਾਨ ਵੱਲ ਜਾਣਾ ਨੁਕਸਾਨ ਇਹ ਤੇ ਬਹੁਤ ਨੇ ਕਿਉਂ ਬੱਚੇ ਵਿਡੀਓ ਵਿਨੇ ਆ ਗੰਦੀਆਂ ਵੀਡੀਓ।
ਹਾਂ, ਕਈ ਵਿੱਚ ਬੋਤ ਬੱਚੇ ਬੀਗੜ ਜਾਂਦੇ ਆ, ਉਨਾਂ ਦਾ ਕੀ ਉਹਨਾਂ ਦੇ ਮਾਂ-ਪਿ ਪਿਓ ਦੀ ਗ਼ਲਤੀ ਹੈਨਾ ਜੀ, ਹਾਂਜੀ, ਤੁਸੀਂ ਦੇਖੋ ਉਹਨਾ ਨੂੰ ਕਰਦਾ ਕਿ ਪਏ ਉਹ ਕੀ ਦੇਖ ਰਹੇ ਏ? ਕਿੱਥੇ ਹੈ? ਉਹਨਾਂ ਤੇ
ਹਾਂ, ਬੱਚੇ ਸਾਰਾ ਦਿਨ ਵੀਡੀਓ ਵੇਖ ਕੀ ਆਂਦੇ ਹੈਗੇ ਆ, ਹਸੀ ਆਂਦੇ ਆ, ਵੇਖੀ ਆਂਦੇ ਆ ਪੈ ਜਾਂਦੇ ਆ, ਜਦੋਂ ਥੱਕ ਜਾਂਦੇ ਆ ਪਰ ਉਦਾ ਕੋਈ ਫਾਇਦਾ ਨੀ ਹੈਗਾ ਹੈਨਾ ਬੱਚਾ ਬਾਰ ਖੇਡੇ। ਕਰੇ ਸਭ ਨਾਲ ਮਿਲ ਵਰਤ ਕੇ ਰਵੇ ਕਿੰਨਾ ਫਾਇਦਾ ਹੁੰਦਾ ਏ ਇਸ ਚੀਜ਼ ਦਾ ਵੀ।
ਹਾਂਜੀ-ਹਾਂਜੀ-ਹਾਂਜੀ।
ਸਾਰਾ ਦਿਨ ਬੱਚਾ ਫੋਨ ਚ ਵੜਿਆ ਰਓਗਾ ਉਦਾ ਕੋਈ ਫਾਇਦਾ ਤਾਂ ਹੈਨੀ ਗਾ। ਨੁਕਸਾਨ ਹੀ ਹੈ। ਅੱਖਾਂ ਖ਼ਰਾਬ ਹੁੰਦੀਆਂ ਨੇ, ਬਿਮਾਰੀਆਂ ਲੱਗਦੀਆਂ ਨੇ, ਦਿਮਾਗ ਤੇ ਅਸਰ
ਅੱਖਾਂ ਦੀ ਤਾਂ ਅੱਜ-ਕੱਲ੍ਹ ਬਹੁਤ ਚੱਲ ਗਈ ਜੀ ਨਿੱਕੇ-ਨਿੱਕੇ ਬੱਚਿਆਂ ਨੂੰ ਐਨਕਾਂ ਲੱਗੀਆਂ ਹੋਈਆਂ।
ਹਾਂਂ, ਐਨ
ਉਹਨਾਂ ਦੇ ਪੜ੍ਹਾਈ ਦਾ ਬਰਡਨ ਉੱਤੋਂ ਦੀ ਉਹਨਾਂ ਦੇ ਜਿਹੜਾ ਸਕਰੀਨ ਟਾਈਮ ਉਨਾਂ ਦਾ ਉ ਬਹੁਤ ਜ਼ਿਆਦਾ, ਹਾਂਜੀ।
ਬੱਚੇ ਬਰਾਈਟਨੈਸ ਇੰਨੀ ਫੁੱਲ ਕਰਕੇ ਦੇਖਦੇ ਕਹਿਣਗੇ ਨਿੱਕੀ ਤੋਂ ਨਿੱਕੀ ਚੀਜ਼ ਸਾਨੂੰ ਦਿਖ ਜਾਏ।
ਹਾਂ।
ਐਵੇਂ ਚਲੋ ਆਪਣੇ ਅੱਗੇ ਸ਼ਾਮ ਨੂੰ ਕੋ ਵੇਲੇ ਹੋ ਕੇ ਦੇਖਦੇ ਨੇ ਹੈਨਾ।
ਹਾਂਜੀ-ਹਾਂਜੀ। ਹਾਂਜੀ-ਹਾਂਜੀ, ਆਪਣੇ ਵਰਗਿਆਂ ਨੂੰ ਕਈ ਵਾਰ ਟਾਈਮ ਹੀ ਨੀ ਲੱਗਦਾ ਫੋਨ ਦੇਖਣ ਦਾ ਸਾਰਾ ਸਾਰਾ ਦਿਨ।ਹਾਂਜੀ। ਤਾਂ ਸ਼ਾਮ ਨੂੰ ਬਸ
ਤੇ ਉਹ ਵੀ ਕਹਿ ਦਈਦਾ ਤੇ ਉਹ ਵੀ ਕਹਿ ਦਿੰਦਾ ਵੀ ਨਾ ਨੀਂਦ ਆ ਰਹੀ ਹੈਗੀ ਜਿੰਨਾ ਵੇਖ ਰੱਖਣਾ ਹੈਗਾ। ਬੱਚੇ ਕਹਿ ਦਿੰਦੇ ਆ ਚਾਹੇ ਰਾਤ ਹੈ ਚਾਹੇ ਸੁਬਾਹ ਹੈਗੀ।
ਅੱਧੀ-ਅੱਧੀ ਰਾਤ ਫੋਨ ਉੱਠਦੇ ਹੀ, ਫੋਨ ਉੱਠਦੇ, ਫੋਨ
ਹੂੰ, ਉੱਠਣੁਸਾਰ ਫੋਨ ਮੰਗਦੇ।
ਹੋਰ-ਹੋਰ ਚੇ
ਫਿਰ ਨਾਂ ਦਿਓ ਤੇ ਰੋਂਦੇ ਨੇ।
ਹਾਂ, ਤੁਹਾਡੇ ਦੇਖਦੇ?
ਹਾ, ਨਈ ਸਾਡੇ ਬੱਚੇ ਹੈਨੀਗੇ ਵੈਸੇ ਤਾਂ।
ਅੱਛਾ ਜੀ। ਠੀਕ ਹੈ, ਠੀਕ ਹੈ ਜੀ, ਠੀਕ ਹੈ।
ਵਡ ਸਭ ਵੱਡੇ ਹੀ ਨੇ ਮੰਮੀ ਪਾਪਾ ਸਾਰੇ ਹੈਨਾ।
ਅੱਛਾ ਜੀ।
ਚਲੋ ਜੇ ਕੋਈ ਕੰਮ ਤੋਂ ਆ ਕੇ ਥੱਕੇ ਕੋਈ ਵੇਖਦੇ ਵੀ ਹੈਗਾ ਤਾਂ ਕੋਈ ਨੌਲੇਜ ਚਲੀ ਜਾ ਕੋ ਜਿੱਤੋਂ ਆਪਾਂ ਚੰਗੀ ਜਾਣਕਾਰੀ ਲੈ ਸਕ
ਹਾਂਜੀ-ਹਾਂਜੀ-ਹਾਂਜੀ, ਸਹੀ ਗੱਲ ਸਾਰੇ ਉਹੀ ਦੇਖਦੇ ਆ ਫੋਨ ਤੇ ਅੱਜ-ਕੱਲ। ਫੋਨ ਤੇ ਤੁਸੀਂ ਦੇਖੋ ਫੋਨ ਨੇ ਸਾਰਿਆਂ ਨੂੰ ਇੰਨਾ ਜੋੜਿਆ ਕਿ ਗੁਰਦੁਆਰਿਆਂ ਦਾ ਲੈ ਲਓ, ਮੰਦਿਰ ਦਾ ਲੈ ਲਓ ਸਾਰੇ ਲਾਈਵ ਫੋਨ ਤੇ ਆਉਂਦੇ ਆ ਅੱਜ-ਕੱਲ। ਵੱਡਿਆਂ ਨੂੰ ਇੰਨਾ ਸੌਖਾ ਹੋ ਗਿਆ ਕਿ ਫੋਨ ਘਰ ਬੈਠੇ ਹੀ ਜੇ ਨਹੀਂ ਬੰਦਾ ਜਾ ਸਕਦਾ, ਤੇ ਉਹ ਘਰ ਬੈਠੇ ਦੇਖ ਲੈਂਦਾ ਹੈ। ਕਿੱਥੇ-ਕਿੱਥੇ, ਦੀ ਦੂਰ-ਦੂਰ ਦੀ ਚੀਜ਼ਾਂ ਵੀ
ਹਾਂ-ਹਾਂ, ਜਿਹੜੇ ਹੁਣ ਬਜ਼ੁਰਗ ਹੈ ਨੇ ਜਿਹੜੇ ਹੁਣ ਬਜ਼ੁਰਗ ਹੈਗੇ ਨੇਨਾ ਉਹ ਹਰੇਕ ਥਾਂ ਦੇ ਤੀਰਥਾਂ ਤੇ ਤਾਂ ਜਾਣ ਸਕਦੇ ਹੈਗੇ, ਵਿਚਾਰੇ ਹੈਨਾ ਚਲੋ ਨਾਹੀ ਇੰਨਾ ਹੈਨਾ ਪੈਸਾ ਆਉਂਦਾ ਹੈਗਾ, ਇੰਨੀਆਂ ਮਜਬੂਰੀਆਂ ਵੱਧ ਚੁੱਕੀਆਂ। ਗਨਾਣਾ
ਹਾਂਜੀ-ਹਾਂਜੀ-ਹਾਂਜੀ। ਬਾਹਰ ਨਾਲੇ ਇੰਨੀ ਦੂਰ ਵੱਡੇ ਜਾ ਵੀ ਨਹੀਂ ਸਕਦੇ ਉੱਥੇ ਕਿੰਨੀ-ਕਿੰਨੀ ਦੂਰ ਹੈਗੇ ਕਈ ਹਾਂਜੀ।
ਹਾਂ-ਹਾਂ, ਹੂੰ-ਹੂੰ। ਉਦੇ ਲਈ ਵੀ ਕੋਈ ਵੱਡਾ ਜਾਊਗਾ ਨਾਲ ਘਰ ਦਾ ਬਹੁਤ ਵਧੀਆ ਹੋ ਗਿਆ, ਕੀਰਤਨ ਸੁਣ ਲੈਂਦੇ ਨੇ ਹਨਾ
ਸਾਰਾ
ਉਹੀ ਤਾਂ ਗੱਲ ਨਾ ਬੱਚਾ ਉਹੀ ਸਿੱਖੂਗਾ, ਜੋ ਦਾਦਾ-ਦਾਦੀ ਕੋਲੇ ਬੈਠੇ ਕੀਰਤਨ ਸੁਣ ਰਹੇ ਨੇ ਤਾਂ ਬੱਚੇ ਨੂੰ ਹੋਗਾ ਮੈਂ ਵੀ ਸੁਣਾ, ਮੈਂ ਵੀ ਸੁਣਾ, ਹੈਨਾ ਕਿੰਨਾ ਵਧੀਆ ਹੋ ਬੈਠੇ ਨੇ ਹੂੰ ਹੁਣ ਜੇ ਦਾਦਾ ਦਾ ਦਾਦੀ ਵੀ ਵੀਡੀਓ, ਸਕਰਾਲ ਕਰੀ ਜਾਂਦੇ ਨੇ ਹੁਣ ਤੇ ਮੰਮੀ ਪਾਪਾ ਆਪਾਂ ਵੀ ਐਵੇਂ ਲੱਗੇ ਪਏ ਵੀਡੀਓ ਵੇਖਣਾ ਹਨਾ।
ਹੋਰ-ਹੋਰ ਤੇ ਫੇਰ ਉਹ ਵੀ ਉਹ ਦੇਖਦਾ, ਉਹ ਵੀ ਉਹੀ ਖੋਲੂਗਾ, ਫੇਰ ਬਾਅਦ ਚੋਂ ਉਹ ਜਿੱਦਾਂ ਦੀ ਮਰਜ਼ ਜੀ ਵੀਡੀਓ ਹੈ।
ਵੀਡੀਓ ਐ ਹਾਂ। ਫੇਰ ਕੋਈ ਦੇਖਦੇ, ਨੀ ਕੋਈ ਬੈਠਾ ਕੋਲ ਹਨਾ, ਜਦੋਂ ਕੋਈ ਆਪਣੇ ਕੋਲ ਉਹ ਵੀਡੀਓ ਹੁੰਂਦੀ ਆਪਾਂ ਵੀ ਗਹਾ ਪਾ ਦਿੰਦੇ ਹਾਂ ਹਨਾ, ਬੱਚੇ ਨੂੰ ਇਹ ਹੁੰਦਾ ਵੀ ਜਦੋਂ ਵੇਖ ਕੀ ਕਹਿੰਦੇ ਸੀਗੇ, ਚਲੋ ਮੈਂ ਵੀ ਦੇਖ ਲੈਂਦਾ।
ਹਾਂ ਵੀ ਉਹਨੂੰ ਕੀ ਸਮਝ ਹੈ, ਹਾਂਜੀ ਉਹਨੂੰ ਤਾਂ ਆਪਾਂ ਹੀ ਸਮਝਾਉਣਾ ਨਾ।
ਹਾਂ ਸਮਝਾਣਾ ਫਰਜ਼ ਤਾਂ ਆਪਣਾ ਹੀ ਬਣਦਾ ਹਾਂਜੀ। ਬਾਕੀ ਜਿਵੇਂ ਪਹਿਲਾਂ ਮੈਂ ਕਿਹਾ ਹਣਾ ਵੀ ਹਰੇਕ, ਚੀਜ਼ ਦਾ ਫਾਇਦਾ ਵੀ ਔਰ ਨੁਕਸਾਨ ਵੀ ਹੈ ਫਾਇਦੇ ਵਸੇ ਕਦੇ ਮੋਬਾਇਲ ਦੇ ਇਹ ਵੀ ਐਮਰਜੈਂਸੀ ਲਈ ਬਣੇ ਸੀਗੇ। ਵੀ ਜਿਵੇਂ ਦੂਰ ਬੈਠੇ ਆ ਜਿਹੜੇ ਹਨਾ।
ਹਾਂ ਉਹ ਨਹੀਂ, ਇੱਕ ਦੂਜੇ ਨਾਲ ਗੱਲ ਕਰ ਪਾਦੇ ਸੀ। ਪਹਿਲੇ ਕਿੱਥੇ ਦੇਖੋ ਚਿੱਠੀਆਂ ਚੱਲਦੀਆਂ ਸੀ, ਆਹ ਚਿੱਠੀਆਂ ਭੇਜਦੇ ਸੀ, ਲੋਕ ਇੱਕ ਦੂਜੇ ਨੂੰ ਹਨਾ, ਹੁਣ ਹੀ ਚੱਲਣ ਲੱਗੇ ਫੋਨ। ਤੇ ਉਹ ਉਸ ਚੀਜ਼ ਦਾ ਉਹਨਾਂ ਨੂੰ ਤਾਂ ਬਹੁਤ ਫ਼ਾਇਦਾ ਹੋ ਗਿਆ, ਜਿਹੜੇ ਬਹੁਤ ਦੂਰ ਦੂਰ ਬੈਠ ਬਠੇ ਸੀ ਆਪਸ ਚ ਗੱਲ ਵੀ ਨੀ ਹੋ ਪੈ ਪਾਦੀ ਸੀ, ਭੈਣ ਭਰਾਵਾਂ ਦੀ ਹਨਾ, ਉਹ ਚੀਜ਼ ਦਾ ਫਾਇਦਾ ਹੋ ਗਿਆ।
ਜ਼ਿਆਦਾ ਹੋ ਗਿਆ, ਉਹ ਵੀ ਤਾਂ ਗੱਲ ਹੈ, ਆਹੋ ਹੁਣ ਉਹ ਵੀ ਘਰੇ ਬੈਠੇ ਔਨਲਾਈਨ ਕੰਮ ਕਰ ਸਕਦੇ, ਹੈਗੇ ਆ ਆਪਾਂ
ਉਹ ਕੁਛ ਅੱਛਾ ਔਨਲਾਈਨ, ਤੁਸੀਂ ਕੋਈ ਰੈਸਪੀ ਕਰਲੋ, ਕੋਈ ਕੁਛ ਬਣਾਉਣਾ ਘਰ ਉਹ ਕਰ ਲਓ ਸਹਾਨੂੰ ਹਰ ਇੱਕ ਚੀਜ਼ ਮਿਲਦੀ ਹੈ, ਹਰ ਇੱਕ ਚੀਜ਼ ਕੋਈ ਚੀਜ਼ ਏਦਾਂ ਦੀ ਨਹੀਂ ਕੋਈ ਬ ਬੱਚਿਆਂ ਦੀ ਪੜ੍ਹਾਈ ਦਾ
ਹਾਂ ਡਿਗਰੀ ਕਰਦੇ ਨੇ, ਜਿਹੜੇ ਆਹ ਚਲੋ ਲੋਅਰ ਤੇ ਲੈ ਲਓ ਹਨਾ। ਵਕੀਲ ਐ ਜਿਹੜੇ ਇਹਨਾਂ ਦੇ ਵੀ ਇੰਨੀਆਂ ਇੰਨ ਵਧੀਆ ਜਿਹੜੇ ਹੁੰਦੇ ਆ ਹਨਾ, ਸਵਾਲ ਹੁੰਦੇ ਆ ਕਿ ਜਿਹਨਾਂ ਦਾ ਉਹਨਾਂ ਨੂੰ ਕਈ ਵਾਰ ਨਹੀਂ ਉੱਤਰ ਪਤਾ ਹੁੰਦਾ ਹਨਾ, ਉਹ ਵੀ ਇਹ ਆਪਾਂ ਕਿਸੇ ਵੀ ਚੀਜ਼ ਤੇ ਹਨਾ, ਜਿਹੜੇ ਆ ਹੁੰਦੇ ਉਹ ਤੇ ਖੋਲ ਕੇ ਦੇਖ ਸਕਦੇ ਆ ਹੂੰ। ਹਾਂ ਕਿੰਨਾ ਸੌਖਾ ਹੋ ਜਾਂਦਾ, ਬੱਚਿਆਂ ਨੂੰ ਇਹ ਫਾਇਦੇ ਨੇ ਇਸ ਚੀਜ਼ ਦੇ ਆਪਣੇ ਤੇ ਆਪਾਂ ਨੂੰ ਕਿਸ ਤਰ੍ਹਾਂ ਵਰਤਣਾ ਹਨਾ, ਚੰਗੇ ਫਾਇਦੇ ਤੇ ਚੰਗੇ ਲਈ ਜਾਣਾ, ਕਿ ਮਾੜੇ ਲਈ
ਇਹ ਤਾਂ ਹੈ ਆਪਣੇ ਤੇ ਹੀ ਹੈ ਉਹ ਕਿੱਦਾਂ ਵਰਤਣਾ ਉਹਨੂੰ
ਹੂੰ ਹੁਣ ਵੇਖ ਲੋ ਆਪਾਂ ਫੋਨ ਤੇ ਗੱਲ ਕਰ ਰਹੇ ਹੈਗੇ ਆ ਹਨਾ।
ਹਾਂਜੀ- ਹਾਂਜੀ -ਹਾਂਜੀ ਉਹੀ ਗੱਲ ਹੈ ਨਾ ਸਾਰੇ ਆਪਸ 'ਚ ਕਰਦੇ ਗੱਲ ਸਾਰੀ ਫੈਮਿਲੀ ਵ ਲੇ ਵੀ ਕਿੱਥੇ ਮਰਜ਼ੀ ਹੋਣ, ਆਪਸ ਚ ਕੋਈ ਕਿਸੇ ਨੂੰ ਅੱਧੀ ਰਾਤ ਵੀ ਜਰੂਰਤ ਪੈ ਗਈ ਹੈ। ਹਨਾ ਉਹ ਵੀ ਆਪਸ ਚ ਗੱਲ ਕਰਦਾ ਹੈ, ਕੋਈ ਕਿਸੇ ਨੇ ਫੰਕਸ਼ਨਾਂ ਜਾਣਾ ਆਪਸ ਚ ਉਹ ਵੀ ਗੱਲ ਕਰਦੇ ਆ ਜੀ ਏਦਾਂ ਇੰਨੇ ਵਜੇ ਪਹੁੰਚਣਾ ਜੀ, ਅਸੀਂ ਏਦਾਂ ਕਰਨਾ ਹਾਂਜੀ। ਕੋਈ ਤਕਲੀਫ਼ ਕੋਈ ਦੁੱਖ ਹੈ, ਹਾਂਜੀ ਫੋਨਾਂ ਦਾ ਤਾਂ ਚੀਜ਼ ਦਾ ਫਾਇਦਾ ਹੈਗਾ ਹੀ ਹੈ ਜੀ,
ਹਾਂਜੀ ਫੇਰ ਇਹਦੇ ਲਈ ਹੀ ਬਣੀਆਂ ਸੀ, ਚੀਜ਼ਾਂ ਤਾਂ ਉਹ ਤਾਂ ਹੁਣ ਨਾ ਲੋਕ ਲੋਕਾਂ ਦਾ ਹੋਇਆ ਪਿਆ ਹੈ, ਵੀ ਗ਼ਲਤ ਪਾਸੇ ਲੈ ਕੇ ਆ ਚੀਜ਼ ਨੂੰ ਹਨਾ।
ਹੋਰ ਬਸ ਹੈਲੋ।
ਹੈਲੋ
ਆ ਰਹੀ ਮੇਰੀ ਆਵਾਜ਼ ਤੁਹਾਨੂੰ
ਹਾਂਜੀ- ਹਾਂਜੀ ਹੁਣ ਆਈ ਹੈ ਪਹਿਲਾਂ ਨੀ ਆਈ ਸੀ ਨੈਟਵਰਕ ਇਸੂ ਹੋ ਜਾਂਦੇ।
ਹਾਂਜੀ-ਹਾਂਜੀ-ਹਾਂਜੀ-ਹਾਂਜੀ ਵਿਚ ਵਾਉਣ ਦੀ ਆਵਾਜ਼ ਹੀ ਬੰਦ ਹੋਈ ਸੀ।
ਅੱਛਾ- ਅੱਛਾ ਚਲੋ ਕੋਈ ਨੀ ਹਾਂਜੀ ਇੱਕ ਤਾਂ ਨੈਟਵਰਕਾਂ ਦਾ ਹੀ ਬਾੜਾ ਹੋਇਆ ਪਿਆ ਨਾ।
ਹਾਂ ਫੋਨ ਦਾ ਬਸ ਇਹੀ ਹੈ ਕਿ ਨੈਟਵਰਕ ਦੀ ਦਿੱਕਤ ਜੇ ਆ ਜਾਵੇ ਕਿੰਨੇ ਹੁਣ ਤੱਕ ਕਿੰਨੇ ਵਾਈਫਾਈ ਕਿੰਨੀਆਂ ਕੰਪ ਕੰਨੀਆਂ ਕਿੰਨਾ ਕੁਛ ਹਾਂਜੀ ਚੱਲਦਾ ਜਰਾ ਜਿਹਾ ਦੇਖਲੋ ਤੁਸੀਂ ਫੋਨ ਦਾ ਨੈਟਵਰਕ ਬੰਦ ਹੁੰਦਾ ਸਾਰਿਆਂ ਨੂੰ ਹੋਲ ਪਏ ਉੱਥੇ ਕੀ ਹੋ ਗਿਆ ਜੀ ਹੁਣ ਕਿਉਂ ਬੰਦ ਹੋ ਗਏ ਹਾਂ।
ਆ ਕਦੇ ਕਿਸੇ ਨੂੰ ਕਦੇ ਫੋਨ ਲਾਉਂਦੇ ਆ ਕਿਤੇ ਕੋਲੇ ਜਾਂਦੇ ਆ ਯਾਰ ਮੇਰੇ ਫੋਨ ਨੂੰ ਪਤਾ ਨੀ ਕੀ ਹੋ ਗਿਆ ਦੇਖ ਹਨਾ ਚੱਲਦਾ ਕਿਉਂ ਨਹੀਂ ਪਿਆ ਹਾਂ ਜੇ ਬਜ਼ੁਰਗ ਘਰ ਦਾ ਇੱਕ ਢਿੱਲਾ ਹੋ। ਤੇ ਉਹਦੇ ਬਾਰੇ ਨੀ ਨਾ ਉਜ਼ ਰੱਖਣੀ ਅਸੀ ਫੋਨ ਦਾ ਸਾਨੂੰ ਪਤਾ ਹੋਣਾ ਚਾਹੀਦਾ ਹਾਂਜੀ।
ਜਾਣਗੇ ਕਿਤੇ ਘੁੰਮਣ ਫੋਟੋਆਂ ਫੂਟੋਆਂ ਚੋਂ ਖਿੱਚਣਗੇ। ਫੋਨ ਤਾਂ ਫੋਨ ਜ਼ਰੂਰੀ ਵੀ ਬਹੁਤ ਹੈ ਜੀ ਅੱਜ ਕੱਲ ਦੇ ਟਾਈਮ 'ਚ ਤਾਂ
ਪਤਾ ਨੀ ਇਹਦਾ ਕਦੋਂ ਕਿਸੇ ਦੀ ਕਿਵੇਂ ਲੋੜ ਪੈ ਨੀ ਹੈਗੀ ਹੈ ਹੁਨ ਜ਼ਿਆਦਾ ਜ਼ਰੂਰੀ ਹੈਗਾ ਇਹਦਾ ਇਹ ਵੀ ਆਪਣੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਬਣ ਗਿਆ।
ਹਾਂ ਨਹੀਂ ਹੈ ਜੀ ਇਹ ਤਾਂ
ਚਲੋ ਜੀ।
ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਓਕੇ ਜੀ।